ਹੈਲੋ ਸਤਿ ਸ੍ਰੀ ਅਕਾਲ ਜੀ
ਹਮ ਵਧੀਆ ਤੁਸੀਂ ਸੁਣਾਓ
ਵੀ ਵਧੀਆ ਤੁਸੀਂ ਦੱਸੋ
ਬਸ ਮਧ ਹੋਰ ਕੀ ਕਰਦੇ ਫ ਹਾਂਜੀ ਪੈ ਗਈਆਂ ਛੁੱਟੀਆਂ
ਛੁੱਟੀਆਂ ਪੈ ਗਈਆਂ ਹੋਰ ਫੇਿਰ ਕਿੱਧਰ ਜਾਂਦਾ ਰਦਾ
ਵੇਖੋ ਹਲੇ ਤਾਂ ਬੱਚੇ ਮਗਰ ਪੇ ਨੇ ਨਾਨਕੇ ਲ ਜੋ
ਅੱਛਾ ਨਾਨਕੇ ਤੇ ਅ ਮਤਲਬ ਲੋਕਲ ਹੀ ਹੈ ਨਾਨਕੇ
ਹਾਂਜੀ ਲੋਕਲ ਹੀ ਨੇ ਮੇਿਲ
ਅੱਛਾ ਅੱਛਾ ਅੱਛਾ ਫੇਰ ਤੇ ਠੀਕ ਹੈ ਫੇਰ ਕਦੇ ਵੀ ਜਾ ਸਕਦੇ ਹੋ।
ਹਾਂਜੀ ਹੁਣ ਪਏ ਹੋਏ ਨੇ। ਚਲੋ ਮੈਂ ਕਿਹਾ ਕੋਈ ਨੀ ਚੱਲ ਜਾਂਗੇ। ਥੋੜੀ ਗਰਮੀ ਕਟ ਲੇ ਗਰਮੀ ਬੜੀ।
ਹਾਂ ਸਾਡੇ ਤਾਂ ਛੁੱਟੀਆਂ ਵੀ ਪੈ ਗਈਆਂ ਮੇਰੀ ਸਿਸਟਰ ਇਨ ਲਾਅ ਆ ਕੇ ਵੀ ਚੱਲੀ ਗਈ ਹੈ।
ਅੱਛਾ।
ਉਹ ਰਹਿ ਵੀ ਗਈ ਹੈ।
ਹਮ ਤੁਸੀਂ ਨੀ ਗਏ।
ਨਹੀਂ ਮੈਂ ਤੇ ਨਹੀਂ ਗਈ। ਮੈਂ ਕਿ ਮੇਰੇ ਤੇ ਮੰਮੀ ਕੱਲੇ ਰਹਿੰਦੇ ਜਦੋਂ ਮਰਜ਼ੀ ਚਲੇ ਜਾਓ।
ਅੱਛਾ।
ਆਹ ਹਾਂ।
ਹਮ ਅੱਜ ਕੱਲ ਕੈਂਪ। ਵਗੈਰਾ ਵੀ ਲੱਗਦੇ ਨੇ ਕਈ ਜਗ੍ਹਾ। ਸਮਰ ਵਕੇਸ਼ਨ ਵਿੱਚ।
ਹਾਂ। ਨਹੀਂ ਉਹ ਉਹਦਾ ਪਾਰਲਰ ਹੈ ਨਾ ਮੇਰੀ ਸਿਸ ਸਿਸਟਰ ਇਨ ਲਾਅ ਦਾ ਪਾਰਲਰ ਹੈ।
ਅੱਛਾ।
ਅਤੇ ਫਿਰ ਉਹਦਾ ਪਾਰਲਰ ਵਿਚ ਥੋੜ੍ਹਾ ਕੰਮ ਘੱਟ ਸੀ।
ਹਾਂਜੀ।
ਮੈਂ ਆ ਜਾਂਦੀ ਹਾਂ। ਰਹਿਣ ਥੋੜ੍ਹੇ ਦਿਨ, ਫੇਰ ਮੈਂ ਕਿਤੇ ਬਾਹਰ ਚਲੀ ਜਾਵਾਂਗੀ। ਫੇਰ ਬੱਚਿਆਂ ਦਾ ਹੋਮਵਰਕ, ਇੰਨਾ ਸਾਰਾ ਮਿਲ ਗਿਆ ਵੇ। ਉਹ ਵੀ ਕੰਪਲੀਟ ਕਰਨਾ ਹੈ। ਕਚਹਿਰੀ, ਫਿਰ ਟਾਈਮ ਹੀ ਨਹੀਂ ਲੱਗੇਗਾ।
ਹਮ, ਹੋਮਵਰਕ ਬੜਾ ਦਿੰਦੇ ਨੇ, ਛੁੱਟੀਆਂ ਇੱਕ ਮਹੀਨੇ ਦੀ ਹੁੰਦੀਆਂ ਤੇ ਹੋਮਵਰਕ ਕਿੰਨਾ ਦੇ ਦਿੰਦੇ ਨੇ।
ਬਹੁਤ ਜਿਆਦਾ ਹੋ
ਹਮ, ਕਰਨਾ ਪੇਰੈਂਟਸ ਨੇ ਹੁੰਦਾ ਹੈ। ਬੱਚਿਆਂ ਨੇ ਤਾਂ ਕੁਛ ਕਰਨਾ ਹੀ ਨੀ ਹੁੰਦਾ। ਹਾਂ, ਪ੍ਰੋਜੈਕਟ ਇੰਨੇ ਬਣਾਉਣ ਨੂੰ ਦਿੰਦੇ ਨੇ, ਬਨਦੇ ਕਿੱਥੇ ਬੱਚਿਆਂ ਕੋਲ।
ਹਾਂ, ਉਹ ਤੇ ਪੇਰੈਂਟਸ ਹੀ ਬਨਾੰਦੇ ਨੇ ਉਹ। ਪਾਗਲਾ ਵਾਂਗੂੰ ਸਟੇਸ਼ਨਰੀ ਦੀ ਦੁਕਾਨ ਤੇ ਜਾਓ। ਕਦੀ ਇਹ ਲੈ ਕੇ ਆਓ ਕਦੇ-
ਹਾਂਜੀ, ਹਾਂ। ਤੇ ਸਮਾਨ ਏਡਾ ਲਿਆਣਾ ਪੈਂਦਾ, ਸਮਝ ਆਉਂਦੀ ਨੀ, ਕੀ ਬਣਾਉਣਾ, ਕੀ ਨਹੀਂ ਬਣਾਉਣਾ।
ਹਾਂ।
ਹੂ। ਹੋਰ ਸੁਣਾਓ।
ਬਸ ਵਧੀਆ।
ਹੂ। ਉਧਰ ਗਰਮੀ-ਗਰਮੀ ਪਏ।
ਬਹੁਤ ਗਰਮੀ ਹੈ। ਸਾਡੇ ਇੱਥੇ ਤਾਂ ਬਹੁਤ ਗਰਮੀ ਆ।
ਸਾਡੇ ਆਪ ਹੁਣ ਕੁ ਥੋੜ੍ਹੀ ਬਹੁਤ ਘੱਟ ਇਹ ਬਾਰਿਸ਼ ਪਈ ਨਾ ਲਗਾਤਾਰ ਦੋ, ਤਿੰਨ।
ਅੱਛਾ।
ਨਹੀਂ ਤ ਆ ਜੀ ਬੜੀ। ਗਰਮੀ ਹੋਈ ਦੀ, ਅੱਜ ਫੇਰ ਹੋ ਗਈ ਉੰਜੀ।
ਹਾਂ, ਇੱਥੇ ਨਹੀਂ ਕੋਈ ਬਾਰਿਸ਼ ਵਗੈਰਾ ਮੌਸਮ ਵੈਸੇ ਹਲਕਾ ਫੁਲਕਾ ਛਾਂ ਵੇ।
ਹਾਂਜੀ, ਨਹੀਂ ਇੱਥੇ ਤੇ ਬਾਰਿਸ਼ ਹੋਈ ਹੈ। ਕੱਲ ਬੜੀ ਬਾਰਿਸ਼ ਹੋਈ ਹੈ, ਪਰਸੋਂ-
ਅੱਛਾ।
ਹੂ।
ਤੇ ਘੁੰਮਣ ਨੀ ਜਾਣਾ ਕਿਤੇ?
ਵੇਖੋ, ਜਾਵਾਂਗੇ ਹਲੇ। ਪਹਿਲੇ ਨਾਨਕੇ ਘੁਮਾ ਲਿਆਵਾਂ ਨਾ, ਹਫ਼ਤਾ ਲਵਾ ਲਿਆਵਾਂ।
ਅੱਛਾ।
ਕਹਿੰਦੇ ਉੱਥੋਂ ਮਨ ਰੱਜੇਗਾ ਨਾ, ਫੇਰ ਕਿਤੇ ਹੋਰ ਲੈ ਜਾਵਾਗੇ।
ਹਾਂ, ਉਹ ਤੇ ਹੈ।
ਹੂ, ਬੱਚੇ। ਬੱਚਿਆਂ ਦਾ ਕੀ ਹੈ। ਅੱਜ ਕਿਤੇ ਹੋਰ ਕੱਲ੍ਹ ਕਿਤੇ ਹੋਰ ਲੈ ਜਾਉ।
ਹਾਂ, ਬੱਚਿਆਂ ਨੂੰ ਤਾਂ ਘੁੰਮਣ ਵਾਸਤੇ ਚਾਹੀਦਾ, ਕੁਛ ਨਾ ਕੁਛ
ਹੂ, ਘਰ ਵੀ- -ਤੰਗ ਹੀ ਕਰਦੇ ਨੇ।
ਉਹ ਬੱਚੇ, ਰੌਣਕ ਵੀ ਬੱਚਿਆਂ ਨਾਲ ਹੀ ਏ। ਬੱਚੇ, ਇੱਕ, ਦੋ ਦਿਨ ਬੱਚੇ ਘਰ ਨਾ ਹੋਣ ਤੇ - ਰੌਣਕ ਵੀ ਨੀ ਲੱਗਦੀ
ਹਮ ਨਾ ਨਾ ਰੌਣਕ ਤੇ ਲੱਗਦੀ ਨੀ ਬਿਲਕੁਲ ਕਦੇ ਤੇ ਟਿਊਸ਼ਨ ਵੀ ਚੱਲ ਜਾਣਗੇ ਨਾ ਦੋ ਮਿੰਟ ਇੰਨੀ ਹੋ ਜਾਏਗੀ ਹ ਕਿੱਥੇ ਗਈਏ ਕਿਸ ਟਾਈਮ ਆਏਗੀ
ਘੁੰਮਣ ਦਾ ਮਜ਼ਾ ਵੀ ਇਕੱਠੇ ਹੀ ਆਉਂਦਾ ਵ
ਨਾ ਨਾ ਹੋਵੇ ਪੂਰੀ ਤਿੰਨ ਚਾਰ ਫੈਮਲੀ ਆ ਹੋਣ ਫੇਰ ਮਜ਼ਾ ਆਉਂਦਾ ਘੁੰਮਣ ਦਾ
ਹਾਂ
ਹਮ ਵੈਸੇ ਨਹੀਂ ਮਜ਼ਾ ਆਉਂਦਾ
ਦੇਖੋ ਉਹ ਦੇ ਮਨ ਕਰ ਰਿਹਾ ਕਿਤੇ ਜਾਣ ਤੇ ਦੇਹਰਾਦੂਨ ਹੋ ਗਿਆ ਮਨਸੂਰੀ ਹੋ ਗਿਆ ਲੇਕਿਨ ਉਹ ਨਿਊਜ਼ ਚ ਦੇਖੋ ਟ੍ਰੈਫਿਕ ' ਇਨੀ ਗੱਡੀਆਂ ਫਸੀਆਂ ਹੋਈਆਂ ਨੇ ਤੇ ਸਮਝ ਨਹੀਂ ਆ ਰਿਹਾ ਕਿ ਜਾਣਾ ਵੀ ਇਹ ਕਿ ਨਹੀਂ ਜਾਣਾ
ਮੌਸਮ ਹੁਣ ਕਈ ਜਗ੍ਹਾ ਰਸਤੇ ਬੰਦ ਨੇ ਬਾਰਿਸ਼ ਕਰਕੇ ਜਾਣਦਾ ਬੰਦਾ ਜਾਵੇ ਨਾ ਜਾਵੇ ਡਰ ਵੀ ਲੱਗਦਾ ਜਾਹੀਏ ਨਾ
ਹੋ ਹੇ ਪਹਿਲਾਂ ਜਾਣ ਤੋਂ ਪਹਿਲਾਂ ਪੈ ਕਿਗ ਕਰੋ ਕਪੜੇ ਧੋ
ਹਮ ਨਾ ਨਾ ਹਾਂਜੀ ਆਹੀ ਹੁੰਦਾ ਇਦਾ ਕੰਮ ਕਰਕੇ ਜਾਣਾ ਪੈਂਦਾ ਫੇਰ ਆ ਕੇ ਦੁਬਾਰਾ ਕਰਨਾ ਪੈਂਦਾ ਕੰਮ
ਹਾਂ ਹੁਣੇ ਅਸੀਂ ਗੋਲਡਨ ਟੈਂਪਲ ਗਏ ਸੀ ੇਸੀ ਤੇ ਬਸ ਉਹੀ ਹੈ ਕਿ ਪਹਿਲਾਂ ਮਤਲਬ ਸਾਰਾ ਇੱਕਦਮ ਪ੍ਰੋਗਰਾਮ ਬਣ ਗਿਆ ਤੇ ਗਏ ਫਟ ਫਟਾਫਟ ਸ਼ੋਪਿੰਗ ਕੀਤੀ ਫਿਰਗੇ ਆਏ ਫਿਰ ਖਲੇਰਾ ਪਿੱਛੋਂ ਦੀ ਆਂ ਦੀ ਵਜਾ ਘ ਆ ਗਈ ਮਿੱਟੀ ਮਿੱਟੀ ਸਾਰਾ ਸਭ ਕੁਝ ਸਾਫ਼ ਸੁੂਫ਼ ਕਰਕੇ ਗ ਆ ਕਿ ਫਿਰ ਉਹੱਦਾਂ ਹੀ
ਹਮ ਐਝ ਹੀ ਹੁੰਦਾ ਹੁਣ ਗਏ ਸੀ ਇਹ ਸਕੂਲ ਣ ਤੋਂ ਆਉਣ ਤੋਂ ਪਹਿਲਾਂ ਗਏ ਸੀਗੇ
ਅੱਛਾ ਨਹੀਂ ਸ਼ਾਮ ਦੇ ਬੜੇ ਖੁੱਲੇ ਦਰਸ਼ਨ ਵੀ ਹੋ ਗਏ ਸੀ ਅਸੀਂ ਸਵੇਰੇ ਮਤਲਬ ਅੰਮ੍ਰਿਤ ਵੇਲੇ ਇੱਕ ਵਜੇ ਹੀ ਲਾਈਨ ਚ ਲੱਗ ਗਏ ਸੀ ਨਾ
ਅੱਛਾ
ਫਿਰ ਆਪਣਾ ਦਰਸ਼ਨ ਖੁੱਲ੍ਹੇ ਹੋ ਗਏ ਸੀ ਬਾਬਾ ਜੀ ਦੀ ਪਾਲਕੀ ਆਈ ਪੂਰੇ ਦਰਸ਼ਨ ਕੀਤੇ ਅਸੀਂ
ਅੱਛਾ ਤੇ ਹੋਰ ਕਿਤੇ ਨੀ ਗਏ
ਅੱਗੇ ਗਏ ਸੀ ਹੋਰ ਹੋਰ ਨੇੜੇ ਤੇੜੇ ਜਿੰਨੇ ਗੁਰਦੁਆਰੇ ਹੈਗੇ ਨੇ ਸਾਰੇ ਦਰਸ਼ਨ ਕਰਕੇ ਕੇ ਹੋਏ ਸੀ
ਅੱਛਾ ਹਮ ਦੇ ਦੇਖਿਆ ਅਸੀਂ ਦਿਖਾ ਰਹੇ ਸੀ ਨਿਊਜ਼ ਦੇ ਬਈ ਲੇ ਇੰਨੇ ਡਿੱਗ ਰਹੇ ਨੇ
ਅੱਗਾਂ ਅਸੀਂ ਤੇ ਮਤਲਬ ਕੱਪੜੇ ਗਰਮੀਆਂ ਵਾਲੇ ਲੈ ਕੇ ਗਏ ਤੇ ਸੀ
ਹਮ
ਪਰ ਉੱਥੇ ਤੇ ਮੌਸਮ ਏਦਾਂ ਹੋ ਗਿਆ ਸੀ ਇੱਕਦਮ ਠੰਡਾ ਮੌਸਮ ਰ ਫਿਰ ਸੈਟਰਡੇ ਸੰਡੇ ਹੋਏ ਤੇ ਫਿਰ ਰੂਮ ਵੀ ਬੜੀ ਔਖਾ ਮਿਲਦਾ ਹੈ ਉੱਥੇ
ਹਾਂਜੀ ਸੱਚੇ ਸੰਡੇ ਨੀ ਮਿਲਦਾ ਰੂਮ ਨਾਲਗ ਸਾਨੂੰ ਬੜੇ ਕੇ ਮਿਲੇ ਸੀਗੇ ਰੂਮ ਤੇ ਅਸੀਂ ਦੋ ਵਜੇ ਤ ਨ ਫਿਰਦੇ ਰਹੇ ਹਾਂ ਰੂਮ ਪਿੱਛੇ ਰਾਤੀ
ਜਿਨਾਂ ਦੀ ਸਿਫਾਰਿਸ਼ ਹੁੰਦੀ ਹੈ ਨਾ ਉਹਨਾਂ ਨੂੰ ਮਿਲ ਜਾਂਦੇ ਨੇ ਜਿਹਨਾਂ ਕੋਲ ਪਰਚੀ ਪੁਰਚੀ ਹੁੰਦੀ ਹੈ ਜਾਂ ਕੋਈ ਫੋਨ ਕਰਾ ਲੈਂਦੇ ਨੇ ਵੈਸੇ ਤਾਂ ਨਹੀਂ ਮਿਲਦਾ ਬੜਾ ਮਤਲਬ ਇੱਕ ਦੋ ਵਾਰ ਅਸੀਂ ਬੜੇ ਪਰੇਸ਼ਾਨ ਹੋਏ ਸੀ ੀ ਫੇਰ ਹੁਣ ਨਾ ਔਨਲਾਈਨ ਕੀ ਕਹਿੰਦੇ ਨੇ ਰੂਮ ਬੁੱਕ ਕਰਾ ਲਿਆ ਸੀ ਹੋਟਲ ਦਾ ਹੀ
ਅੱਛਾ
ਤੇ ਫੇਿਰ ਉਹ ਗਏ ਆ ਤੇ ਨਾਲੇ ਹੀ ਉਹ ਖੜਾ ਹੀ ਸੀ ਉਹ ਸਾਨੂੰ ਇੰਨਾ ਔਖਾ ਨਹੀਂ ਹੋਇਆ ਲੇਕਿਨ ਇੱਕ ਵਾਰ ਗਏ ਸੀ ਤੇ ਅਸੀਂ ਸਾਰੀ ਰਾਤ ਪਰੇਸ਼ਾਨ ਹੋਏ ਸੀ ਸਾਨੂੰ ਕਮਰਾ ਹੀ ਨਹੀਂੀ ਮਿਲਿਆ ਸੀ ਉੱਥੇ
ਅੱਛਾ
ਫੀਲਿੰਗ ਬੜੀ ਹਰਟ ਹੋ ਜਾਂਦੀ ਫਿਰ ਇਹੋ ਜਿ ਜਗ੍ਹਾ ਤੇ ਜਾ ਅਗਰ ਤੁਹਾਨੂੰ ਅੱਛਾ ਰਿਸ ਨਹੀਂ ਮਿਲਦਾ ਨਾ ਉਹ ਬੋਲਦੇ ਬੜੇ ਅਜੀਬ ਤਰੀਕੇ ਨਾਲ ਨੇ ਉੱਥੇ
ਹਾਂਜੀ
ਰੂੜ ਭਾਸ਼ਾ ਵਿੱਚ ਬੋਲਦੇ ਨੇ ਉਹਨਾਂ ਦੇ ਵਸੇ ਮਤਲਬ ਬਿਜ਼ਨਸ ਹੈ ਸਾਡੇ ਵਸੇ ਧਾਰਮਿਕ ਸਥਲ ਹੈ ਅਸੀਂ ਆਸਥਾ ਲੈ ਕੇ ਜਾਂਦੇ ਹਾਂ
ਹਮ
ਉਹ ਨਹੀਂ ਹੁੰਦਾ
ਹਮ ਹਾਂਜੀ ਹੋਰ ਉਖਣਾਓ ਨਾਲ ਦਾਦਾ ਡਿਨਰ ਵਗੈਰਾ
ਤੇ ਨਹੀਂ ਬਣਾਇਆ ਹਜੇ
ਅੱਛਾ
ਹਜੇ ਤਾਂ ਨਹੀਂ ਬਣਾਇਆ ਜਿਨਾਂ ਹੋਰ ਸੁਣਾਓ
ਬਸ ਵਧੀਆ ਬਸ ਮੱਚਣ
ਸਭ ਵਧੀਆ
ਹਮ ਬਸ ਵਧੀਆ ਬੱਚੇ ਬਸ ਨੇ ਬੱਚੇ ਹੁਣ ਘਾਰ ਨੇ, ਹੁਣ ਸਗੋਂ ਜ਼ਿਆਦਾ ਪਰਛਾਣ ਕਰਦੇ ਨੇ, ਦਸ -ਦਸ ਮਿੰਨਟ ਬਾਪੁ ਲੱਗ ਜਾਂਦੀ ਬੱਚਿਆਂ ਨੂੰ, ਮੰਮੀ ਇਹ ਬਣਾ ਲੋ ਤੇ ਮੰਮਾ ਬਣਾ ਲੋ
ਮੇਰੀ ਤੇ ਨਾ, ਤਬੀਅਤ ਠੀਕ ਨੀ ਚੱਲ ਰਹੀ ਸੀ ਤੇ ਅੱਜ -ਕੱਲ੍ਹ ਮੈਨੂੰ ਡਾਕਟਰ ਨੇ, ਖਾਨ ਆਸਤੇ ਮਨਾ ਕੀਤਾ। ਤੇ ਮੈਂ ਬਨਾਈ ਨਹੀਂ, ਰਹੀ ਨਾ ਬਣਾਵਾਂਗੀ ਨਾ ਖਾਵਾਂਗੀ
ਹ ਵੀ ਹੈਵੇਂ
ਥੋੜਾ ਜਿ, ਇਨਫੈਕਸ਼ਨ ਹੋ ਗਿਆ ਸੀ ਫੂਡ ਪੁਆਜਨਿੰਗ ਵਗੈਰਾ, ਟਾਈਪ ਹੋ ਗਿਆ ਸੀ ਕੁਛ ਬਾਹਰ ਦਾ ਖਾ ਲਿਆ ਤੇ ਉਹਨੇ ਹੁਣ ਬੋਲਿਆ ਕਿ, ਕੁੱਝ ਤਲਾ ਮਲਾ ਕੁਝ ਕੁਛ ਨਹੀਂ ਖਾਣਾ, ਸਿੰਪਲ ਖਾਣਾ ਖਾਓ। ਜਿੱਦਾਂ ਦਾ ਵੀ, ਮਤਲਬ ਅਤੇ ਹੁਣ ਮੈਂ ਮਤਲਬ ਦਹੀਂ ਚ ਆਲੂ ਹੋ ਗਏ, ਜਾਂ ਬੂੰਦੀ ਦਾ ਰਹਿਤਾ ਹੋ ਗਿਆ ਗਿਆ -ਗਿਆ ਮਤਲਬ ਯਾ ਫਿਰ ਦੋਧ 'ਚ ਕੋਨਫਲੈਕਸ ਪਾ ਕੇ, ਇਹ ਸਭ ਖਾ ਰਹੀ ਹਾਂ।
ਅੱਛਾ, ਹਮ। ਹੋਰ?
ਬਸ ਵਧੀਆ। ਮੈਂ ਕਿਹਾ, ਬੜੇ ਦਿਨ ਹੋ ਗਏ ਤੁਹਾਡਾ ਹਲ ਚਲੀ ਨਹੀਂ ਪੁੱਛਿਆ ਮੈਂ ਕਿਹਾ ਚਲੋ, ਐਸੇ ਹਾਲ ਚਾਲ ਪੁੱਛ ਲਈ, ਏ ਬੱਚਿਆਂ ਦੇ ਇਗਜ਼ਾਮ ਚੱਲ ਰਹੇ ਸੀ ਤੇ ਬਿਜੀ ਸੀ, ਡਿਸਟਰਬ ਨੀ ਕੀਤਾ? ਦ ਦੇਖਦਮ ਚੱਲ ਰਿਹਾ ਹੈ।
ਪ ਯੂਟੀ ਟੈਸਟ ਹਉਦੇ ਨੇ, ਬੱਚਿਆਂ ਦੇ ਚਲਦੇ ਹੁੰਦੇ ਹਮ
ਨਾਲ ਵੀ ਫਿਰ ਟੈਸਟ ਨੇ
ਹਾਂ ਸਕੂਲ ਖੁੱਲੇ, ਨਾਲ ਸਿਲੇਬਸ, ਫਿਰ ਨਾਲ ਹੀ ਪੇਪਰ ਸ਼ੁਰੂ ਹੋਏ।
ਪੇਪਰ ਸ਼ੁਰੂ ਹੋ ਜਾ ਨੇ ਇਹਹੀ ਜਿਹਾ ਮੇਲਾ ਹੁੰਦਾ ਕੋਈ ਟਿਊਸ਼ਨ ਵੀ ਨਹੀਂ, ਅੱਛੀਆਂ ਮਿਲਦੀਆਂ ਅੱਜ ਕੱਲ।
ਹਾਂ ਤੇ ਆਈ ਹਾਂ ਬਸ ਤੇ ਬਹੁਤ ਜ਼ਿਆਦਾ ਮਨ
ਉਹਨਾਂ ਨੂੰ ਸ਼ਰਮ ਹੀ ਨਹੀਂੀ ਆਉਂਦੀ ਬਿਲਕੁਲ ਵੀ ਕਿਹਾਿਆ ਅਸੀਂ ਕੀ ਕਹਿ ਰਹੇ ਹ ਮਤਲਬ ਪੈਸੇ ਕੀ ਲੈ ਰਹੇਹਾ ਉਹਨਾਂ ਨੇ ਤਾਂ ਮਤਲਬ ਹਾਂ ਹੋਮ ਟਿਊਟਰ ਦੇ ਅਲੱਗ ਨੇ ਔਰ ਤੁਸੀਂ ਟਿਊਸ਼ਨ ਜਾ ਕੇ ਪੜ੍ਹੇ ਉਹਦੇ ਪੈਸੇ ਅਲਗ ਨੇ ਹੁਣ ਹੋ ਸਾਡੇ ਟਾਈਮ ਤੇ ਸਬਜੈਕਟ ਦੇ ਪੈਸੇ ਹੁੰਦੇ ਸੀ ਹੁਣ ਅੱਜ ਕੱਲ ਇੱਕ
ਹਾਂਜੀ ਇੱਕ ਸਬਜੈਕਟ ਦੇ ਅਲੱਗ ਅਲੱਗ ਪੈਸੇ ਦੇਣਾ ਇੱਕ ਸਬਜੈਕਟ ਤੇ ਹਜ਼ਾਰ ਰੁਪਆ ਲੈਂਦੇ ਨੇ ਅੱਜ ਕਲ ਤਾਂ ਹਮ ਹੋਰ ਸੁਣਾਓ ਅੱਛਾ
ਬਸ ਉਹੀ ਹੈ ਸਕੂਲ ਖੁੱਲ੍ਹਣੇੇ ਹੈ ਤਿਆਰੀ ਹੁਣ ਸਕੂਲ ਪ੍ਰੋਜੈਕਟ ਬਣਾਓ ਹੋਮਵਰਕ ਪੂਰਾ ਕਰਨਾ ਜੋ ਹੋਲੀਡੇ ਹਣ ਵਰ ਮਿਲਿਆ ਹੋਇਆ ਹੈ
ਹਮ ਹਾਲੇ ਤੇ ਮੇਰੇ ਬੱਚਿਆਂ ਦਾ ਹੋਇਆ ਹੀ ਨਹੀਂ ਹਦਾ ਕੁਛ ਸ਼ੁਰੂ ਕਿ ਕੀਤਾ ਬੱਚਾ ਹ ਹਾਂ ਪ੍ਰੋੈਕਟਵ ਰਿਟਨ ਕਾਮ ਤੇ ਮੀਲੇ ਹੀ ਨ ਆਜ ਕੇ ਬੱਚਿਆਂ ਨੂੰ ਜੈਕ ਲ
ਅੱਛਾ
ਹਮ ਛੋਟੀ ਨੂੰ ਮਿਲਿਆ ਰਿਟਰਨ ਕੰਮ ਉਹਨੂੰ ਕਰਾ ਰਹੀ ਆ ਵੱਡੀ ਨੂੰ ਤੇ ਮਿਲੇ ਹੀ ਨੀ ਬਿਲਕੁਲ ਹੀ
ਚਲੋ ਹੋਰ ਸਭ ਵਧੀਆ
ਹਾਂਜੀ ਹਾਂਜੀ
ਚਲੋ ਮਿਲਦੇ ਹਾਂ ਫਿਰ
ਠੀਕ ਹੈ
ਓਕੇ ਜੀ ਸਤਿ ਸ੍ਰੀ ਅਕਾਲ